ਕਾਲ ਜੀ ਕਿਵੇਂ?
ਹੈਲੋ ਸਸ ਸ੍ਰੀ ਕਾਲ ਜੀ, ਵਧੀਆ ਤੁਸੀਂ ਸੁਣਾਓ ਜੀ ਤੁਹਾਡੇ ਕੀ ਹਾਲ ਨੇ?
ਸਾਡੇ ਵੀ ਵਧੀਆ ਨੇ, ਤੁਆਡੇ ਵਧੀਆ ਨੇ ਤੇ।
ਤੁਸੀ ਤੇ ਯਾਦ ਹੀ ਨੀ ਕਰਦੇ ਸਾਨੂੰ ਹੁਣ ਕੀ ਗੱਲ ਕੀ ਗੁਸਤਾਖੀ ਹੋਗੀ ਏ ਸਾਡੇ ਕੋਲੋ?
ਬਸ ਟੈਮ ਹੀ ਨੀ ਲੱਗਦਾ ਹੁਣ।
ਬੜੇ ਬਿਜੀ ਚੱਲ ਰੇ ਔ ਅੱਜ-ਕੱਲ, ਚਲੋ ਬਿਜੀ ਚਲੋ ਮੈਂ ਕਿਆ ਬਿਜ਼ੀ ਹੋਣਾ ਵਧੀਆ ਗੱਲ ਏ। ਪਰ ਏਨੇ ਬਿਜ਼ੀ ਕਿ ਤੁਹਾਡੇ ਕੋਲੋ ਏਕ ਕੋਲ ਨੀ ਹੋ
ਨਈ ਤੁਸੀ ਕੀਤੀ, ਅਸੀ ਕੀਤੀ ਇੱਕੋ ਗੱਲ ਏ।
ਹਾਂ, ਚਲੋ ਐ ਤੇ ਗੱਲ ਹੋਣ ਐ ਮਨ ਸਮਝਾਣ ਵਾਲੀਆਂ ਗੱਲਾਂ ਹੁੰਦੀਆਂ ਵੀ ਤੁਸੀਂ ਕੀਤੀ, ਅਸੀਂ ਕੀਤੀ ਇੱਕੋ ਗੱਲ ਏ।
ਹਾਂਜੀ, ਔ ਬਸ ਨਾ ਪਿੱਛੇ-ਪਿੱਛੇ ਕੋਈ ਮੈਂ ਦੇਖ ਰਿਆ ਸੀ ਕਿਸੀ ਮੁੰਡੇ ਦਾ ਰਿਸ਼ਤਾ ਹੋਇਆ ਉਹ ਪੜ੍ਹ ਰਿਹਾ ਸੀ ਨਿਊਜ਼ਪੇਪਰ ਤੇ ਨਾ।
ਅੱਛਾ ਕੀ ਹੋਇਆ?
ਉਹੋ ਨਿਊਜ਼ਪੇਪਰ ਪੜ੍ਹਦਾ ਪੀ ਸੀ ਤੁਹਾਡੀ ਕੋਲ ਆਈ ਏ ਪੜ੍ਹਦਾ ਪੀਆ ਸੀ ਬਈ ਅੱਜ-ਕੱਲ ਬਈ ਰਿਸ਼ਤੇ ਹੁੰਦੇ ਨੇ ਕੁਛ ਹੀ ਟੈਮ ਚੱਲਦੇ ਨੇ ਨਾ ਈ ਟੁੱਟ ਜਾਂਦੇ ਨੇ। ਲਵ ਮੈਰਿਜਾਂ ਹੁੰਦੀਆਂ ਨੇ। ਕੁਛ ਟੈਮ ਚੱਲਦੀਐ ਟੁੱਟ ਜਾਂਦੀਆਂ ਨੇ ਓਹ ਪੜ੍ਹਦਾ ਪਿਆ ਸੀ ਮੈਂ ਐ ਚੀਜ਼ ਫੇਰ ਦੇਖੀ ਮੈਂ ਕ ਸਮਾਜ ਦੇ ਅੰਦਰ ਹੀ ਸਾਡੇ ਸਮਾਜ ਦੇ ਅੰਦਰ ਵੀ ਐ ਚੀਜ਼ਾਂ ਕਾਫ਼ੀ ਹੋ ਰੀਆਂ ਨੇ, ਮਤਲਬ ਕਿ ਬਾਹਰਲੇ ਦੇਸ਼ਾਂ ਤੇ ਹੋ ਹੀ ਰਹੀਆਂ ਸੀ। ਵੀ ਸਾਡੇ ਏਰੀਆ ਚ ਵੀ ਐ ਚੀਜ਼ਾਂ ਹੋਣ ਲੱਗ ਗੀਆਂ ਨੇ। ਓਦੇ ਬਾਰੇ ਤੁਸੀਂ ਕੀ ਦੱਸੋ ਕੀ ਵਿਚਾਰ ਦੁ ਵਾਰੇ?
ਹਾਂਜੀ, ਤੁਸੀਂ ਗੱਲ ਤੇ ਸਹੀ ਕਰਦੇ ਪੇ ਔ, ਵਿਚਾਰ ਤੇ ਅਸੀਂ ਵੀ ਅਹੀਓ ਹੀ ਰੱਖਾਂਗੇ ਕਿ ਦੇਖੋ ਹੁਣ, ਬੰਦਾ ਰਿਸ਼ਤਾ ਤੇ ਕਰ ਦਿੰਦੈ, ਠੀਕ ਏ। ਚਾਏ ਲਵ ਮੈਰਿਜ ਲ ਲਾਲੋ। ਤੇ ਬੰਦਾ ਪਸੰਦ ਪੰ ਸੂੰਦ ਕਾਰਕੇ ਚਲੋ, ਪੈਲਾਂ ਪਤੈ ਕੀ ਹੁੰਦਾ ਸੀ ਲਵ ਮੈਰਿਜ ਐ ਐਹ ਹੁੰਦਾ ਸੀ ਕਿ ਲੋਕੀ ਕਾਫੀ-ਕਾਫੀ ਟਾਈਮ ਤੱਕ ਕਿੰਨੇ-ਕਿੰਨੇ ਸਾਲਾਂ ਤੱਕ ਰੱਖਦੇ ਸਨ ਫਿਰ ਤਾਂ ਜਾ ਕੇ ਮਤਲਬ ਰਿਸ਼ਤਾ ਹੁੰਦਾ ਸੀ। ਫਿਰ ਵਿਆਹ ਹੁੰਦਾ ਸੀ। ਤੇ ਅੱਜ ਕੱਲ੍ਹ ਦੇ ਟਾਈਮ ਇ ਤਾਂ ਹੈ ਹੈ ਕਿ ਮਹੀਨੇ ਦੀ ਦੋਸਤ ਨੂੰ ਹੀ ਲਵ ਬਣਾ ਲਿੱਤਾ ਜਾਂਦਾ ਹੈ। ਉਹਨੇ ਹੀ ਸਭ ਕੁਛ ਕਰ ਲ ਲਈ ਜਿੱਦਾਂ ਦਿੱਤਾ ਜਾਂਦਾ ਹੈ। ਤੇ' ਅੰਡਰਸਟੈਂਡਿੰਗ ਬਣਦੀ ਨੀ ਹੈ ਸਾਡੀ ਏਨੇ ਚ'' ਠੀਕ ਹੈ ਉਹ ਫੇਰ ਰਿਸ਼ਤਾ ਤਾਂ ਕਰ ਲੈਂਦੇ ਨੇ ਬੜੇ ਚਾਏ ਚਏਂ ਫੇਰ ਵਿਆਹ ਵੀ ਹੋ ਜਾਂਦਾ ਚਾਈਂ-ਚਾਈਂ ਫਿਰ ਉਸ ਤੋਂ ਬਾਦ ਕੀ ਹੈ ਜਦ ਅੰਡਰਸਟੈਂਡਿੰਗ ਹੀ ਨਹੀਂ ਬਣਨੀ ਸਾਡੀ ਆਪਸੀ ਤਾਲ ਮੈਂ ਮਿਲੀ ਨਹੀ ਸਹੀ ਹੈਗੇ ਸਾਡੀ ਆਪਸੀ ਵਿਚਾਰਧਾਰਾ ਹੀ ਸਹੀ ਨੀ ਹੈਗੀ ਆਪ ਪਾਸੇ ਚ' ਮਿਲਦੀ ਨੀ ਹੈਗੀ ਤੇ ਫੇਰ ਉਸ ਬੰਦੇ ਚ' ਨਾ ਮਤਲਬ ਕਿੰਨਾ ਕੁ ਉਹ ਐਡਜਸਟ ਕਰ ਲਏਗਾ ਬੰਦਾ ਉੱਧਰ ਫੇਰ ਇਹੀ ਉਹ ਚੀਜ਼ਾਂ ਹੀ ਹੋਣੀਆਂ ਨੇ
ਹਾਂਜੀ ਮੈਂ ਰੇਹਾ ਵੀ ਨਾ ਇੱਕ ਤੁਹਾਨੂੰ ਗੱਲ ਸ਼ੇਅਰ ਕਰਨਾ ਇਸ ਰਿਲੇਟਿਡ ਇੱਕ ਕੁੜੀ ਸੀ। ਉਹਨੇ ਮਤਲਬ ਕਿ ਆਪਣੇ ਕਾਰਤਿਆਂ ਤੋਂ ਬਿਨਾ ਪੁੱਛੇ ਮਤਲਬ ਕਿ ਕਾਰਦਿਆਂ ਦੀ ਫੂਲ ਹਾਮੀ ਨਾਲ ਲੈ ਕੇ ਲਵ ਮੈਰਿਜ ਕਰ ਲੀ ਘਰਦਿਆਂ ਤੋਂ ਆਪਣੀ ਬੋਲ ਚਾਲ ਖਤਮ ਹੋ ਗਈ ਉਹਦੀ
ਹਾਂਜੀ ਮਤਲਬ ਘਰ ਦੇ ਰੇਡੀ ਹੀ ਨਾ ਹੋਏ
ਹਾਂਜੀ ਤੇ ਉਹ ਫੇਰ ਆਪਣਾ ਜੀ ਆਪਣਾ ਉਹਦੀ ਲਵ ਮੈਰਿਜ ਹੋ ਗਈ ਜੀ
ਅੱਛਾ
ਇੱਕ ਮਹੀਨਾ ਹੋਇਆ, ਦੋ ਮਹੀਨੇ ਹੋਏ, ਤਿੰਨ ਮਹੀਨੇ ਹੋ ਗਏ, ਚਾਰ ਮਹੀਨੇ ਹੋ ਗਏ ਅਤੇ ਬਾਦ 'ਚੋਂ ਫਿਰ ਹਾਂਜੀ
ਸਾਲ ਵੀ ਬੋਤ ਵਧੀਆ ਨਿਕਲ ਜਾਂਦਾ ਹੈ।
ਮੇਰੀ ਗੱਲ ਸੁਣੋ ਨਾ ਮੈਂ ਕੀ ਕੈ ਰਿਹਾ ਬਈ ਉਹ ਫੇਰ ਛੇਵੇਂ ਪੰਜ-ਪੰਜ ਮਹੀਨੇ ਹੋ ਗਏ ਜੀ ਉਹਨਾਂ ਨੂੰ ਤੇ ਫੇਰ ਉਹਦੀ ਆਪਣੇ ਕਾਰ ਦੇ ਨਾਲ ਅਨ ਬਣ ਹੋਗੀ ਤੇ ਉਹਦਾ ਘਰਅਲੇ ਨੇ ਉਹਨੂੰ ਦਿੱਤਾ ਛੱਡ
ਅੱਛਾ
ਉਹ ਹੁਣ ਕੁੜੀ ਕਰੇ ਤੇ ਕਰੇ ਕੀ ਇਧਰੋਂ ਦੀ ਪਰਿਵਾਰ ਨੇ ਉਹਨੂੰ ਛੱਡਤਾ ਤੇ ਉਹ ਉਧ ਦੇ ਘਰਲੇ ਨੇ ਛੱਡ ਦਿੱਤਾ
ਜੀ
ਮਤਲਬ ਕਿ ਲਵ ਮੈਰਿਜਾਂ ਜੇੜ ਚੱਲ ਜਾਣ-ਚੱਲ ਜਾਣ ਜੇੜੀਆਂ ਨਾ ਚੱਲਣ ਉਹ ਤੇ ਬੜੀ ਦਿੱਕਤ ਹੁੰਦੀ ਹੈ ਉਹੁਨੂੰ ਕੁੜੀ ਬੜੀੜੀ ਪਰੇਸ਼ਾਨ ਬਚਾਰੀ ਨਾ ਓਦਰ ਨਾ ਓਦ ਹੁਨ ਓ ਕੁੜੀ ਕੱਲੇ, ਕੋਈ ਜੋਬ ਲੱਭ ਰਈ ਏ ਓ ਜੋਬ ਲੱਭ ਕੇ ਕੱਲਾ ਓਨੇ ਆਪਨਾ ਰੈਂਟ ਤੇ ਕਰ ਲੇਆ ਹੁਨ ਕੱਲੀ ਰੈ ਰਈ ਐ। ਕੁੜੀ ਮਤਲਬ ਕਿ ਹਾਂਜੀ ਬਈ ਐਹ ਚੀਜ਼ ਮੈਨੂੰ ਬੜਾ ਦੁੱਖ ਲੱਗੇਆ ਅੱਜ ਸੁਨ ਕੇ, ਤੁਸੀਂ ਦੱਸੋ ਕੋਈ ਤੁਆਡੇ ਕੋਲ ਜੇ ਐਸੀ ਕੋਈ ਗੱਲ਼ ਹੋਵੇ।
ਹਾਂ ਐਸ ਚੀਜ਼ ਦਾ ਤਾਂ ਕੋਈ ਫੈਦਾ ਨੀ। ਹੁਨ ਤੁਸੀਂ ਆਹ ਲਾ ਲੋ ਚਲੋ ਲਵ ਮੈਰਿਜ ਦੀ ਗੱਲ ਤਾਂ ਓਦੇ ਨਾਲ ਹੋ ਈ ਰਈ ਐ ਤੇ ਬੰਦਾ ਆਪ ਆਪਸੀ ਪਸੰਦ ਆਪਸੀ ਜਿਵੇਂ ਦੋਸਤੀ ਹੈਗੀ ਏ। ਚਲੋ ਥੋੜਾ ਟਾਈਮ ਘੁਮਾ ਲੇਆ ਅੱਜ-ਕੱਲ ਤਾਂ ਪਤਾ ਕੀ ਹੋ ਗੇਆ ਕੀ ਕੁੜੀਆਂ ਵੀ ਪੈਸਾ ਦੇਖਦੀ ਐਂ। ਐ ਵੇਖਦੀਆਂ ਨੇ ਕੀ ਐਸ਼ਪ੍ਰਸਤੀ ਕਿੰਨੀ ਕੁ ਕਰਾ ਸਕਦਾ ਕੋਈ ਬੰਦਾ ਸਾਨੂੰ ਠੀਕ ਏ, ਬਈ ਸਾਨੂੰ ਕਿੰਨਾ ਕੁ ਘੁਮਾ ਰਿਐ ਓ ਨਾ ਓਨੂੰ ਨੀ ਪਤਾ ਕੀ ਓ ਬੰਦਾ ਕਿੰਝ ਕਰਦਾ ਪਿਆ ਕਿਸ ਤਰ੍ਹਾਂ ਜਾਂ ਤੇਰੇ ਨਾਲ ਝੂਠ ਬੋਲ ਰਿਆ ਜਾਂ ਕੁੱਛ ਕਰ ਰਿਆ ਜਦ ਤੱਕ ਸਾਨੂੰ ਮਤਲਬ ਅਸੀਂ ਅੱਛੀ ਤਰ੍ਹਾਂ ਪਰਖ ਨੀ ਲੈਂਦੇ ਨਾ ਬੰਦੇ ਨੂੰ ਅਗਲਾ ਸਟੈਪ ਨਈ ਚੱਕਣਾ ਚਈਦਾ ਸਾਨੂੰ ਕਦੇ ਵੀ। ਹੁਨ ਮੈਂ ਤਾਨੂੰ ਦੱਸਾਂ ਮੇਰੀ ਆਪਨੀ ਸਹੇਲੀ ਸੀਗਾ, ਮੇਰੀ ਫਰੈਂਡ ਐ ਤੇ ਓਦੀ ਮਤਲਬ ਰਿਸ਼ਤਾ ਹੋਨਾ ਸੀ ਸੀਗਾ ਓਨੇ ਮਤਲਬ ਬਹੋਤ ਟਾਈਮ ਤਾਂ ਐਹ ਨੀ ਕਿ ਅਹ ਦੋ ਤਿੰਨ ਸਾਲ ਹੋ ਗਏ ਐ ਮਤਲਬ ਓਨੂੰ ਹੋ ਗਏ ਤਿੰਨ ਚਾਰ ਸਾਲ ਹੋ ਗਏ ਹੋਨੇ ਐ ਇੱਕ ਮੁੰਡੇ ਨਾਲ ਗੱਲ ਕਰਦੇ ਹੋਏ ਤੇ ਓਨੇ ਮਤਲਬ ਘਰ ਦੱਸ ਦਿੱਤਾ ਕੀ ਓਨੇ ਰਿਸ਼ਤਾ ਆ ਗੇਆ ਤੇ ਓ ਕਰਦੀ ਨੀ ਪਈ ਸੀ ਤੇ ਓਨੇ ਘਰ ਦੱਸ ਦਿੱਤਾ, ਹੁਨ ਮੁੰਡਾ ਤੇ ਅੱਗੋਂ ਦੀ ਮੁਕਰ ਗੇਆ। ਏਦਾਂ ਦੇ ਵੀ ਕੇਸ ਆਰੇ ਆ ਮੁੰਡਾ ਅੱਗੋਂ ਮੁਕਰ ਗੇਆ ਮੁੰਡੇ ਨੇ ਦੂਜੀ ਪਸੰਦ ਕਰ ਲੀਤੀ ਹੈ ਓ ਬਾਰ ਰੈਂਦਾ ਸੀ ਸੀਗਾ, ਤੇ ਓਦੇ ਵਾਸਤੇ ਤੇ ਦਿੱਕਤ ਹੋ ਗਈ ਏ ਨਾ ਦੇਖੋ ਜਦ ਤੱਕ ਹੁਨ ਅਹ ਕੀ ਫੈਦਾ ਹੋਏਆ ਇੱਕ ਤੇ ਆਪਨੇ ਘਰ ਦੇਆਂ ਦੇ ਅੱਗੇ ਓਦੀ ਇਮੇਜ ਡਾਊਨ ਕੀ ਫੈਦਾ ਉਸ ਚੀਜ਼ ਦਾ, ਕੋਈ ਰਸਤਾ ਈ ਨਈਂ ਹੈ, ਔਰ ਇੰਨੇ ਇੰਨੇ ਅੱਛੇ-ਅੱਛੇ ਰਿਸ਼ਤੇ ਆਏ ਦੇ ਸੀ ਓਨੂੰ ਓਨੇ ਸਾਰੇ ਠੁਕਰਾ ਦਿੱਤੇ। ਠੀਕ ਐ, ਵੈਲ ਸੈਟਡ ਪਰਸਨ ਤੇ ਓਨਾਂ ਨੂੰ ਓ ਠੁਕਰਾਉਂਦੀ ਰਈ ਓਦੇ ਪਿੱਛੇ, ਤੇ ਲੇਕਿਨ ਕੀ ਬਨੇਆ। ਕੁਛ ਨੀ ਰਿਜ਼ਲਟ ਕੀ ਐ ਹੁਨ ਹਜੇ ਵੀ ਮਤਲਬ ਹੁਨ ਓਦੇ ਘਰ ਦੇ ਵੇਖਦੇ ਹੋਨਗੇ ਕੀ ਫੈਦਾ ਓਸ ਚੀਜ਼ ਦਾ ਵੀ ਕੀ ਅਸੀਂ ਅਪ ਆਪਨਾ ਇੰਨਾ ਟਾਈਮ ਅਗਰ ਕਿਸੀ ਤੇ ਲਗਾ ਰਏ ਆਂ ਤੇ ਓ ਅੱਗੋ ਬੰਦਾ ਧੋਖਾ ਕਰਜੇ ਤੁਆਡੇ ਨਾਲ ਕੀ ਬਨਦੀ ਐ ਹੁਨ ਕਈ ਕੇਸਿਜ ਐਵੇਂ ਦੇ ਵੀ ਹੁੰਦੇ ਨੇ ਤੁਸੀਂ ਹਾਂ ਕੁਛ ਕੈਂਦੇ ਪਏ ਸੀ ਬੋਲੋ
ਜੀ ਮੈਂ ਏ ਕੈ ਰਿਆ ਸੀ ਬਈ ਜਿਸ ਮਾਂ ਪਿਓ ਨੇ ਤੁਆਨੂੰ ਬਚਪਨ ਤੋਂ ਪਾਲੇਐ ਵੱਡਾ ਕੀਤੈ-
ਬਿਲਕੁਲ-ਬਿਲਕੁਲ।
ਬਈ ਜਿਨ੍ਹਾਂ ਚ ਤੁਆਡੀ ਓਨਾਂ ਚ ਤੁਆਡੀ ਜਾਨ ਵਸਦੀ ਏ। ਪਰਵਿਸ਼ ਕੀਤੀ ਓਨਾਂ ਚ ਤੁਆਡੀ ਜਾਨ ਵੱਸਦੀ ਏ ਬਈ ਤੁਸੀਂ ਓਨਾਂ ਨਾਲ ਕੋਈ ਨਵਾਂ ਮੁੰਡਾ ਤੁਆਨੂੰ ਕਿੰਨੇ ਸਾਲ ਤੋਂ ਪਸੰਦ ਹੈਗਾ ਪੰਜ, ਇੱਕ ਸਾਲ ਦੋ ਸਾਲ ਤੋਂ ਵੀ ਜਿਨਾਂ ਨੇ ਕਈ ਸਾਲ ਤੁਹਾਨੂੰ ਪਾਲੇਆ ਬਈ ਤੁਸੀਂ ਓਨਾਂ ਨੂੰ ਹਨੇਰੇ ਚ ਰੱਖ ਕੇ ਤੁਸੀਂ ਲਵ ਮੈਰਿਜ ਕਰਦੇ ਓਂ, ਓਥੋਂ ਜਾ ਕੇ ਫੇਰ ਤੁਸੀਂ ਧੋਖਾ ਖਾਂਦੇ ਓਂ। ਮਤਲਬ ਕਿ ਇਹ ਚੀਜ਼ ਮੈਨੂੰ ਬਹੁਤ ਸਮਝਣੀ ਚਾਹੀਦੀ ਜਿਸ ਬੰਦੇ ਨੇ ਮੈਨੂੰ ਪਾਲਿਆ ਪੋਸ ਹੈ ਵੀ ਉਹ ਅਗਰ-ਅਗਰ ਤੇਰਾ ਰਿਸ਼ਤਾ ਕੋਈ ਅੱਛੀ ਥਾਂ ਦੀ ਕਰੇਗਾ ਬਈ ਤੂੰ ਆਮ ਕਰਨਾ ਚਾਹੀਦਾ ਹਾਂਜੀ। ਗਲਤ ਤੇ ਨੀ ਕਰੇਗਾ ਬਈ ਇਹਨਾਂ ਨੂੰ ਅੱਜ ਕੱਲ੍ਹ ਬੋਹਤ ਜਾਦਾ ਚੀਜ਼ ਹੋ ਗਈ ਏ ਪਰ ਜੋ ਕਿ ਸਹੀ ਨੀ ਹੈਗੀ।
ਹਾਂ ਇਹ ਤੇ ਗੱਲ ਸਹੀ ਕਰਦੇ ਪਏ ਓ ਤੁਸੀ। ਬਈ ਮਾਂ ਪਿਓ ਗ਼ਲਤ ਥੋੜਾ ਨਾ ਸੋਚਦਾ ਸਾਡੇ ਬਾਰੇ ਚ। ਸਹੀ ਸੋਚਦਾ ਓਬੀਅਸ ਦੀ ਗੱਲ ਹੈ, ਕਿ ਅਗਰ ਉਹਨਾਂ ਨੇ ਇੰਨੇ ਸਾਲ ਪਾਲਿਆ ਤੇ ਕੀ ਸਾਨੂੰ ਉਹ ਰਿਸ਼ਤਾ ਇੰਨਾ ਪਿਆਰਾ ਹੋ ਗਿਆ ਕਿ ਦੋ ਸਾਲ ਵਾਲਾ ਸਾਨੂੰ ਕਿ ਮਾਂ ਪਿਓ ਦੀ ਜਗ੍ਹਾ ਲਲੇਗਾ ਨਈ ਮਾਂ ਪਿਓ ਦੀ ਵੀ ਇੱਜ ਜਤ ਹੁੰਦੀ ਏ ਕੋਈ ਮਤਲਬ ਹਾਂ ਅਗਰ ਤੁਹਾਨੂੰ ਕੋਈ ਪਸੰ ਸੰਦ ਹੈ ਆਪਣੇ ਘਰ ਦੱਸੋ ਘਰ ਦੀ ਇਨਕੁਆਇਰੀ ਕਰਨ ਔਰ ਤੁਹਾਨੂੰ ਕਾਫੀ ਟਾਈਮ ਹੋ ਚੁੱਕਿਆ ਹੋਏ ਅੱਛੀ ਤਰ੍ਹਾਂ ਜਾਂਚੋ ਪਰਖੋ ਮਤਲਬ ਤੁਹਾਡੀ ਉਹਦੇ ਨਾਲ ਬੰਦੇ ਨਾਲ ਬਨ ਪਾ ਰਹੀਏ ਜਾਂ ਬੰਦੀ ਨਾਲ ਤੁਹਾਡੀ ਅੰਡ ਸਟਨਿੰਗ ਮੈਚ ਹੋ ਰਹੀ ਐ ਤਾਂ ਜਾ ਕੇ ਅਗਲਾ ਸਟੈਪ ਚੱਕੋ ਕਈ ਸਕਸੈਸਫੁਲ ਵੀ ਨੇ। ਐਸੀ ਗੱਲ ਨੀ ਹੈ। ਕਿ ਸਾਰੇ ਹੀ ਕੇਸ ਮਤਲਬ ਡਿਕਲਾਈਨ ਕੀਤੇ ਜਾਣ। ਉਹੀ ਸਾਰੇ ਹੀ ਕੇਸ ਅਨ ਸਕਸੈਸਫੁੱਲ ਰਹੇ ਹੋਣ ਐਸਾ ਕੁਛ ਨੀ ਹੈ ਕਈ ਅ ਮਤਲਬ ਸਕਸੈਸ ਫੁੱਲ ਵੀ ਨੇ ਇੰਨੇ ਅੱਛੇ ਨੇ ਖੁਸ਼ ਨੇ ਅੱਜ ਇੰਨਾ ਅੱਛਾ ਜੀਵਨ ਬਿਤਾ ਰਹੇ ਨੇ। ਠੀਕ ਐ ਵਧੀਆ ਗੱਲ ਹੈ। ਪਰ ਆਪਣੇ ਮਾਂ ਪਿਓ ਦੀ ਮਰਜ਼ੀ ਦੇ ਖਿਲਾਫ਼ ਨੀ ਜਾਣਾ ਜਿਵੇਂ ਹੁਣ ਕਈ ਲੋਕੀ ਭੱਜ ਕੇ ਕਰ ਲੈਂਦੇ ਆ ਉਹਦਾ ਕੀ ਫ਼ਾਇਦਾ ਹੱਮ ਮਤਲਬ ਹੁਣ ਅ ਊ ਆ ਸਾਰੇ ਸਮਾਜ ਤੇ ਦੇਖੋ ਮਾਂ ਪਿਓ ਦੀ ਇੱਜ਼ਤ ਦਾ ਤੇ ਸਤਾਯਾਨਾਸ਼ ਹੋ ਗਿਆ ਨਾ ਤੁਸੀਂ ਆਪਣੇ ਘਰ ਬਾਰ ਛੋੜ ਕੇ ਕਿਸ ਨਾਲ਼ ਪਰਾਏ ਨਾਲ ਐਵੇ ਭਾਜੋ ਉਹ ਤੇ ਕੋਈ ਫਾਇਦਾ ਨੀ। ਉਹਦਾ ਦੀ ਬੈਨੀਫਿਟ ਹੈ ਤੁਹਾਡੇ ਮਾਂ ਪਿਓ ਦੇ ਨਾਲ ਵੀ ਗਈ ਠੀਕ ਹੈ, ਅੱਗੇ ਕੱਲ ਨੂੰ ਕੁਛ ਹੋ ਜਾਂਦਾ ਤੁਸੀਂ ਕਿਸੇ ਨੂੰ ਕਹਿਣ ਜੋਗੇ ਨੀ ਹੁਣ ਤੁਸੀਂ ਆਪਣੀ ਹੋਰ ਹੀ ਕੋਈ ਦੱਸਦੇ ਸੋਂ ਕਿਸੇ ਦੀ ਤੇ ਇਹ ਯੋ ਤੇ ਹੋਇਆ ਕੀ ਫਾਇਦਾ ਉਸ ਚੀਜ਼ ਦਾ। ਕਿ ਅਸੀ ਆਪਣੇ ਮਾਂ ਪਿਓ ਤੋਂ ਹੀ ਹੈਲਪ ਨੀ ਲੈ ਪਾਰੇ ਕਿ ਸਾਡੇ ਉਹ ਵੀ ਨਾਲ ਨੀ ਖੜੇ ਫੇਰ ਤੁਹਾਡੇ ਇੱਕ ਗਲ ਤ ਕਦਮ ਕਰਕੇ।
ਸਹੀ ਕਹਿ ਰਹੇ ਹੋ।
ਤੇ ਐਓ ਚੀਜ਼ਾਂ ਫਿਰ ਸਾਨੂੰ ਮਤਲਬ ਅਗਰ-ਅਗਰ ਕਿਸੀ ਦਾ ਚਲੋ ਹੋ ਹੈਗਾ ਵੀ ਹੈ ਕਿ ਤੇ ਦੱਸੋ ਆਪਣੇ ਮਾਂ ਪਿਓ ਨੂੰ ਅਗਰ ਉਹ ਰੇਡੀ ਨੇ ਅਗਰ ਤੁਹਾਡੇ ਘਰ ਦੇ ਮੰਨਦੇ ਨੇ ਤਾ ਹੀ ਕਰੋ। ਅਦਰਵਾਈਜ਼ ਨ ਨਈ ਮੇਰੇ ਹਿਸਾਬ ਨਾਲ ਫੇਰ ਸਈ ਆ ਅਦਰ ਵਾਇਸ ਤੁਸੀਂ ਆਪਣੇ ਮਾਂ ਪਿਓ ਦੀ ਮਰਜ਼ੀ ਦੇ ਖਿਲਾਫ ਜਾ ਰਹੇ ਹੋ
ਤੁਸੀਂ ਮਤਲਬ ਕਿ ਕਿਸੇ ਨਾਲ ਬਚਪਨ ਤੋ ਹੀ ਕਿਸੇ ਨਾਲ, ਨਾਲ ਹੈਗੇ ਹੋ। ਬਚਪਨ ਕਲਾਸ ਸਕੂਲ ਤੋਂ ਹੀ ਕਾਲਜ ਕੱਠੇ। ਉਹ ਤੁਸੀਂ ਉਹਨੂੰ ਜਾਣ ਲੈਂਣਦੇ ਹੋ ਬਈ ਇਹ ਬ ਬੰਦਾ ਕਿਹੋ ਜਿਹਾ। ਤੁਸੀਂ ਅਗਰ ਦੋ ਕੁ ਦਿਨ ਚ ਹਰ ਦਿਨ ਚ ਆਪਣੇ-ਆਪਣੇ ਆਪ ਨੂੰ ਕਿਸੇ ਬੰਦੇ ਦੇ ਹਵਾਲੇ ਕਰ ਦਿਓ ਬਈ ਮੈਂ ਤੇਰੇ ਨਾਲ਼ ਵਿਅ ਵਿਆਹ ਕਰਨਾ ਮੈਂ ਉਹ ਚੀਜ਼ ਨੀ
ਹਮ ਉਹ ਫੇਰ ਪਿਆਰ ਨੀ ਹੁੰਦਾ ਉਹ ਸਿਰਫ ਅਟਰ੍ਰੈਕਸ਼ਨ ਹੈ ਇੱਕ ਤਰ੍ਹਾਂ ਦੀ।
ਹਾਂਜੀ!
ਚੀਜ਼ ਨਹੀ,,,,,,, ਹੈਗੀ ਉਹ ਹੁਣ,,, ਤੁਸੀਂ ਗੱਲ ਬਿਲਕੁਲ ਸਹੀ ਕੀਤੀ ਜਿਵੇਂ ਹੁਣ ਬ! ਮੰਨ ਤੋਂ ਹੈਗਾ ਕਿਸੇ ਨੂੰ ਹੋ ਜਾਂਦਾ, ਚਲੋ ਬਈ ਦੋਸਤੀ -ਦੋਸਤੀ ਤੋਂ ਪਿਆਰ ਵਿੱਚ ਕਨਵਰਟ ਹੋ ਗਿਆ ਹੋਨਾ, ਓਹਦੇ ਨਾਲ ਅਸੀਂ ਰੈ ਰੇਏ ਆ, ਓਹਦੇ ਨੇਚਰ ਦਾ ਸਾਨੂੰ ਪਤਾ ਲੱਗ ਰਿਆ, ਕਿਉਂਕਿ ਸਕੂਲਿੰਗ ਜਿਨੇ ਕੀਤੀ ਹੁੰਦੀ ਏ ਨਾ ਨਾਲ, ਦੇਖੋ ਕਿੰਨਾ ਟਾਈਮ ਅਸੀਂ ਨਾਲ ਰੈ ਰਏ ਆ, ਤੇ ਸਾਨੂੰ ਪਤਾ ਲੱਗਦਾ ਐ ਨਾ ਕਿ ਹਾਂ ਬਈ ਕਿਵੇਂ ਦਾ ਬੰਦਾ, ਕੀ ਕਰ ਸਕਦਾ ਆ, ਕੀ ਏ ਤੇ ਕੀ ਨਈ ਐ ਓਹ ਉਨੇ ਟਾਈਮ ਪੀਰੀਅਡ ਦੇ ਦੌਰਾਨ ਸਾਡੇ ਨਾਲ ਕਿੰਨੇ ਕੋਂਨਸੀਕੁਏਸ਼ਨ ਹੋਏ ਹੋਣਗੇ, ਕਿੰਨੀ ਕੰਡੀਸ਼ਨ ਹੋਣਗੀਆਂ? ਤੇ ਜਿਦੇ ਬਾਰੇ ਜਿਦੇ ਦਾ ਸਾਨੂੰ ਓਦੇ ਨੇਚਰ ਦਾ ਪਤਾ ਲੱਗਦਾ ਹੋਏ ਗਾ, ਬਿਹੇਵੀਅਰ ਦਾ ਪਤਾ ਲੱਗਦਾ ਹੋਏ ਗਾ, ਕੇ ਨਈ
ਹਾਂਜੀ ਬਿਲਕੁਲ ਤੁਸੀਂ ਠੀਕ ਔ, ਪਰ ਰਾਈਟ ਗੱਲਾਂ ਕਰ ਰਏ ਹੋ, ਮੈਨੂੰ ਬੋਤ ਅੱਛਾ ਲੱਗੇਆ ਤੁਹਾਡੀ ਗੱਲਾਂ ਤੋਂ! ਬਈ ਤੁਸੀਂ ਹਰ ਚੀਜ਼ ਨੂੰ ਬਰੀਫਲੀ ਦੱਸਦੇ ਪ ਮੈਨੂੰ ਬ ਬਈ, ਤੁਸੀਂ ਵੀ ਕਾਫ਼ੀ ਇਸ ਚੀਜ਼ ਨੂੰ ਨੌਲੇਜ ਮਤਲਬ ਆਮ ਨ ਪਤਾ ਇਸ ਬਾਰੇ, ਕਾਫੀ ਬ ਚੀਜ਼ਾਂ ਹੋ ਰਈਆਂ, ਨੇ ਸਹੀ ਹੋ ਰਈਆਂ ਨੇ, ਸਭ
ਹਾਂ, ਤੇ- ਏ ਚੀਜ਼ਾਂ ਦੀ ਹੋਣੀ ਵੀ ਚਾਹੀਦੀ ਏ ਦੇਖੋ ਹੁਣ ਅਸੀਂ ਐਵੇਂ, ਨਈ ਐਵੀ ਕਰ ਲਈ ਕਿਸੇ ਨਾਲ ਦਸ- ਪੰਦਰਾ ਦਿਨਾ ਦੇ ਪਿਆਰ ਨਾਲ ਨਈ ਐ, ਏਦਾਂ ਨਈ ਨਿਭਦੀ ਫਿਰ, ਓਹ ਤੇ ਫਿਰ ਦੇਖੋ ਅਨਸਕਸੈਸਫੁੱਲ ਹੀ ਹੋਣੀ ਆ ਅੱਜ ਕੱਲ੍ਹ ਦਾ ਟਾਈਮ ਇਓ ਕਰਦਾ ਵੀ ਯੂਥ, ਕਰ ਕੀ ਰੇਆ ਏਕ ਨੂੰ ਛੱਡ ਦੂਜੇ ਨੂੰ ਫੜ ਏ ਜੇ ਅੱਜ -ਕੱਲ੍ਹ ਤੇ। ਕਈਆਂ ਨਾਲ ਲੈਸ, ਐਸ ਤਰਾਂ ਵੀ ਹੋ ਜਾਂਦਾ ਕਿ ਤੁਸੀਂ ਕਿਸੇ ਨਾਲ ਕਰਕੇ ਲੈਏ ਹੋਵੇ ਆ ਤੇ ਅੱਗੇ ਮੈਰਿਡ ਬੈ ਹੈ ਜਾਂ ਫਿਰ ਕਿਸੇ ਨਾਲ ਮਤਲਬ ਅੱਗੇ ਐਕਸਟਰਾ ਮੈਰੀਟਲ ਅਫੇਅਰਸ, ਚਲਾਏ ਦੇ ਨੇ ਐਸਾ ਵੀ ਹੋ ਸਕਦਾ। ਏਸ ਕਰਕੇ ਜਾਂਚ ਪੜਤਾਲ ਕਰਕੇ ਕਰੋ ਜੋ ਮੇਨ ਮੋਟਿਵ ਹੈਗਾ। ਵੀ ਹਾਂ ਬਈ ਆਪਣੀ ਮਰਜ਼ੀ, ਮਾਂ ਪਿਓ ਦੀ ਮਰਜ਼ੀ ਦੇ ਖਿਲਾਫ਼ ਨਾ ਜਾਓ। ਓਨਾਂ ਦਾ ਪੁਰਾ ਸਪੋਰਟ ਲਓ, ਤਾਂ ਕਰੋ ਅਦਰਵਾਈਜ਼ ਨਈ।
ਹਾਂਜੀ।
ਚਲੋ ਫਿਰ ਠੀਕ ਐ, ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗੇਆ। ਵਿਚਾਰ ਬੜੇ ਸਨ। ਤੇ ਹੋ ਜਾਂਦੇ ਨੇ ਕਈ ਵਾਰੀ ਕਈ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਸਾਨੂੰ ਨਿਮਾਣੇ ਜੇ ਨੂੰ, ਹ
ਨਹੀਂ -ਨਹੀਂ ਅਸੀਂ ਆਪ ਤੁਹਾਡੇ ਕੋਲ ਸਿੱਖਦੇ ਹਾਂ, ਬੋਤ- ਬੋਤ ਧੰਨਵਾਦ ਤੁਸੀਂ ਸਾਨੂੰ ਕੁਝ ਸਿਖਾਂਦੇ ਰੈਂਦੇ ਹੋ।
ਨਈ ਅਸੀ ਕੀ ਸਿਖਾਣਾ, ਚਲੋ ਜੀ ਠੀਕ ਐ ਜੀ ਓਕੇ ਜੀ।
ਓਕੇ- ਓਕੇ ਥੈਂਕ ਯੂ।
ਹਾਂਜੀ ਵੈਲਕਮ ਜੀ। ਹਮ